ਸਸ਼ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਕਿਵੇਂ ਓ?
ਹੈਲੋ।
ਕਿਵੇਂ ਓ, ਮੈਂ ਖਾ?
ਵਧੀਆ, ਤੁਸੀਂ ਸੁਣਾਓ? ਬਸ ਸਭ ਠੀਕ ਨੇ, ਤੁਸੀਂ ਦੱਸੋ?
ਕੀ ਬਣਾਇਆ ਅੱਜ?
ਅੱਜ ਅਸੀਂ ਵੇਸਣ ਦੇ ਟਕਰੇੇ ਬਣਾਏ ਸੀ।
ਬੇਸਣ ਦੇ ਡੱਕਰੇ, ਠੀਕ ਹੈ ਜੀ।
ਤੁਸੀ ਨੀ ਖਾਂਦੇ?
ਨਹੀਂ ਖਾ ਲੈਂਨੇ ਆ, ਪਤਾ ਤਾ ਹੈਗਾ ਸਾਡੇ ਇੱਧਰ ਬੋਲਦੇ ਆ ਬੇਸਨ ਦੇ ਕੱ ਤੇ
ਡੱਟੇ ਬੋਲਦੇ ਨੇ। ਕੱਟਿਆ ਤੋਂ ਮਤਲਬ ਕਿ, ਜਦੋਂ ਮੈਂ ਸਕੂਲ ਪੜ੍ਹਦੀ ਸੀ ਤਾਂ ਮੇਰੀ ਮਤਲਬ ਕਿ ਫਰੈਂਡ ਹੋਂਦੀ ਸੀ।
ਹ।
ਮਤਲਬ ਕਿ ਇਹਨੂੰ ਕਹਿੰਦੇ, ਕਾਸ਼ ਦੂਜੀ ਹੁੰਦੀ ਸੀ ਨਾ ਰਾਜਪੂਤ ਹੋ ਗਏ ਜਿਵੇਂ ਕਿ, ਧੋਬੀ ਹੋਗੇ, ਉਹ ਬੋਲਦੇ ਸੀ ਮਲਬ ਕਿ, ਗੱਟੇ
ਨਹੀਂ-ਨਹੀਂ-ਨਹੀਂ। ਹਾਂਜੀ-ਹਾਂਜੀ, ਨਹੀਂ ਅਸੀਂ ਹੈਗੇ ਆਂ, ਗੁੱਜਰ ਹੈਗੇ ਆਂ। ਹਾਂ, ਤੇ ਸਾਡੇ ਇੱਧਰ ਵੀ ਬੋਲਦੇ ਆਂ, ਕੱਟੇ ਈ ਬੋਲਦੇ ਆ।
ਅੱਛਾ, ਮੇਰੀ ਫਰੈਂਡ ਸੀ ਉਹ ਵੀ ਮਤਲਬ ਕਿ ਫਰੈਂਡ ਸਰਕਲ ਸੀ, ਓ ਵੀ ਐਵੇਂ ਬੋਲਦੇ ਸੀ। ਬੇਸਣ ਦੇ ਕੱਟੇ, ਮੈਂ ਕਿਹਾ ਗੱਟੇ ਕੀ ਹੁੰਦਾ ਆਪਾਂ ਤਾਂ ਡੱਕਰੇ ਬੋਲਦੇ ਆਂ।
ਹਾਂਜੀ-ਹਾਂਜੀ, ਹਰ ਲੈਂਗਵੇਜ ਨਾ ਅਲੱਗ-ਅਲੱਗ ਹੁੰਦੀ ਆ ਵ
ਬਟ ਓ ਗੱ ਤਾਂ ਹੈਈ ਬਾਕੀ ਏ, ਮਤਲਬ ਕਿ ਜਿਵੇਂ ਕੱਟੇ ਬੋਲਦੀ ਸੀ ਨਾ ਅਸੀ ਵੀ ਆਉਂਦੀ
ਨਹੀਂ, ਮੈਂ ਡੱਕਰੇ ਸੁਣਕੇ ਪਤਾ ਨੀ ਮੈਂ ਕਿਹਾ ਬੰਦੇ ਦੇ ਡੱਕਰੇ ਕਰਨੇ ਆ।
ਨਹੀਂ-ਨਹੀਂ।
ਨਹੀਂ ਪੰਜਾਬੀ'ਚ ਬੋਲਦੇ ਆਂ, ਨਾ ਤੇਰੇ ਡੱਕਰੇ ਕਰਦਾਂਗਾ।
ਆਹੋ, ਪੰਜਾਬੀ'ਚ ਤਾ ਬੋਲਦੇ ਈ ਨੇ।
ਹਾਂਜੀ। ਤੇ ਇਸ ਭਾਸ਼ਾ'ਚ ਕੋਈ ਬੋਲ ਨੀ ਸਕਦਾ, ਬਈ ਤੇਰੇ ਕੱਟੇ ਬਣਾ ਦਾਂਗਾ ਇਹਦੇ'ਚ ਕੋਈ ਬਣਨਾ ਈ ਨਹੀਂ।
ਇਕ ਗੱਟੇ ਹੁੰਦੇਨ ਨਾ, ਕੀਲਨ ਆਲੇ। ਖੇਲਦੇ ਸੀ ਪਹਿਲੇ, ਕੀ ਕਹਿੰਦੇ ਸੀ? ਮਤਲਬ ਕਿ ਪਹਿਲੇ ਖੇਲਦੇ ਸੀ ਨਾ ਪੱਥਰਾਂ ਦੇ ਨਾਲ, ਪੰਜ ਪੱਥਰਾ ਦੇ ਨਾਲ ਖੇਲਦੇ ਸੀ।
ਨਹੀਂ ਉਹ ਤਾਂ ਨਹੀਂ ਪਤਾ, ਬਸ ਆਹ ਪ ਪਤਾ ਐ ਕਿ ਬਈ ਜਿਹਦੇ'ਚ ਸਮਾਨ ਆਂਦਾ, ਕਾਂਈ ਤਰ੍ਹਾਂ ਦਾ ਗੱਟੇ, ਉਹਨਾਂ ਨੂੰ ਗੱਟੇ ਕਹਿੰਦੇ ਆ।
ਹਾਂ, ਉਹ ਗੱਟੇ ਸੀਮੇਂਟ ਦੇ ਗੱਟ
ਹਾਂ, ਸੀਮੰਟ ਦੇ ਹੋਗੇ ਖਲ ਦੇ ਹੋਗੇ, ਫੀੜ ਦੇ ਹੋਗੇ, ਹਰ ਚੀਜ਼ਾਂ ਦੇ।
ਹਰ ਕਿਸੇ ਦੀ ਲੈਂਗਵੇਜ'ਚ ਅਲੱਗ-ਅਲੱਗ, ਮਤਲਬ ਕਿ ਬੋਲਦੇ ਨੇ। ਇੱਕੋ ਜਿਹੀ ਲੈਂਗਵੇਜ ਕੋਈ ਨੀ ਬੋਲ ਸਕਦਾ ਨਾ, ਇਸੀ ਦੇ। ਹਾਂਜੀ ਹੋਰ ਸਭ ਵਧੀਆ, ਤੁਸੀਂ ਸੁਣਾਓ ਤੁਹਾਡਾ ਘਰ-ਪਰਿਵਾਰ ਸਭ ਠੀਕ-ਠਾਕ?
ਹਾਂਜੀ-ਹਾਂਜੀ, ਵਧੀਆ।
ਹੋਰ, ਤੁਸੀ ਕੀ ਖਾਧਾ ਅੱਜ?
ਮੈਂ ਜੀ ਅੱਜ, ਬਾਹਰੋਂ ਖਾਕੇ ਈ ਆਇਆ ਅੱਜ ਤਾਂ।
ਅੱਛਾ।
ਹਾਂਜੀ
ਸਹੀ ਏ ਬਾਹਰ ਦਾ ਅੱਛਾ ਲੱਗਦੇ ਕਿ ਤੁਹਾਨੂੰ ਖਾਣਾ?
ਹਾਂਜੀ ਹਾਂਜੀ, ਟਿੰਡੇ ਬਣਾਏ ਸੀ, ਉਹ ਪਸੰਦ ਨੀ
ਅੱਛਾ, ਹਰੀ ਸਬਜ਼ੀ ਤੋ ਖਾਣੀ ਚਾਹੀਦੀ ਏ।
ਨਈ ਨਈ ਹਰੀ ਸਬਜ਼ੀ ਐਨੀ ਵੀ ਨੀ ਹਰੀ ਖਾਓ ਕਿ ਬਈ ਦੇਖ ਕੇ ਈ ਫੇਰ ਦਿਲ ਨਾ ਕਰੇ।
ਕਿਉਂ ਤੁਹਾਡੇ ਘਰ ਰੋਜ਼ ਬਨਦੀ ਐ ਕੀ?
ਕਦੇ ਕੁਛ ਬਣ ਜਾਂਦੇ ਕਦੇ ਕੁਛ ਉਹ ਜੋ ਚੀਜ਼ ਮਤਲਬ ਕਿ ਜ਼ਬਰਦ ਹੁਨ ਤਾਂ ਨਾ ਖਾਨ ਦਾ ਜੀਅ ਨੀ ਕਰਦਾ।
ਹੂ
ਘਰ ਦਾ ਖਾਨ ਦਾ ਜੀਅ ਨੀ ਕਰਦਾ, ਮਤਲਬ ਦੇਖ ਕੇ ਨਾ ਦਿਲ ਕੱਚਾ ਜਿਹਾ ਹੋ ਜਾਂਦੇ ਘਰ ਦਾ ਨਾ। ਹਾਂ ਦਿਲ ਮਤਲਬ ਬਾਹਰ ਦੀ ਚੀਜ਼ਾਂ ਈ ਕਰਨ ਨੂੰ ਕਰਦਾ ਹੈ ਕਿ ਬਈ ਹਾਂ ਬਾਹਰ ਦੀ ਖਾਵਾਂ।
ਬਾਕੀ ਚੀਜ਼ ਏਡੀ ਵੀ ਨੀ ਖਾਣੀਆਂ ਚਾਹੀਦੀਆਂ ਖਰਾਬ ਕਰਦੀਏ
ਸਮਝਾ ਰਿਹਾਂ ਘਰਦੇ ਪਰ, ਕੀ ਕਰੀਏ ਸਮਝਦੇ ਈ ਨੀ ਅਸੀ।
ਸਹੀ ਏ ਜਿਵੇਂ ਤੁਹਾਡਾ ਦਿਲ ਕਰੇ।
ਹਾਂਜੀ ਹਾਂਜੀ ਘਰ ਦੇ ਤੇ ਡੇਲੀ ਸਮਝਾਂਦੇ ਆ ਬਈ ਖਾ ਲਾ ਕਰ ਘਰ ਦਾ ਖਾ ਲਾ ਕਰ ਪੈਸੇ ਵੀ ਵੇਸਟ ਕਰਦੇ ਤੇ ਖਾਂਦਾ ਵੀ ਏੈ ਨੁਕਸਾਨ ਵੀ ਹੋਣੇ
ਫੇਰ ਵੀ ਕੀ ਕੀ ਖਾ ਕੇ ਆਂਦੇ ੳ ਬਾਹਰੋਂ ਤੁਸੀਂ?
ਮੈਂ ਜੀ ਕਦੇ ਕੁਛ ਖਾ ਲਿਆ ਕਦੇ ਕੁਛ ਖਾ ਲਿਆ ਮਤਲਬ ਲਿਸਟ ਨੀ ਹੈਗੀ ਮੇਰੇ ਕੋਲ।
ਅੱਜ ਕੀ ਖਾ ਕੇ ਆਏ ਸੀ ਬਾਹਰੋਂ?
ਅੱਜ ਮੈਂ ਖਾ ਕੇ ਆਇਆ ਸੀ ਜੀ, ਨਾੱਨ ਖਾ ਕੇ ਆਇਆ ਅੱਜ ਮੈਂ।
ਅੱਛਾ, ਸਿਰਫ ਨਾੱਨ।
ਨਹੀਂ ੳ ਨਾਲ ਦੀ ਨਾਨ ਦੀ ਥਾਲੀ ਹੁੰਦੀ ਹੈ ਨਾ ਉਹਦੇ ਚ ਆਂਦੀ ਹੈ ਸਬਜ਼ੀਆਂ ਆਦੀਏ ਛੋਲੇ ਆਂਦੇ ਆ, ਕਾਫੀ ਆਈਟਮਾਂ ਆ ਜਾਂਦੀਆ ਉਹਦੇ ਚ।
ਇੱਕ ਨਾਨ ਮਤਲਬ ਕਿ ਆਲੂ ਵਾਲੇ ਵੀ ਹੁੰਦੇ ਨੇ, ਇੱਕ ਨਾਨ ਪਯਾਜ ਵਾਲੇ ਵੀ ਹੁੰਦੇ ਨੇ।
ਹਾਂ, ਓ ਆਲੂ ਪੇਯਾਜ ਵਾਲੇ ਮਿਕਸ ਹੁੰਦੇ ਆ ਸਟਫਿੰਗ ਜਿਦੇ ਚ ਆਲੂ ਪਯਾਜ ਦੀ ਹੁੰਦੀ ਐ ਨਾ
ਹਾਂ-ਹਾਂ ਸਟਫਿੰਗ ਵਾਲੇ ਹੁੰਦੇ ਆ
ਹਾਂਜੀ, ਏਕ ਹੁੰਦੇ ਆ ਕੱਲੇ ਨਾੱਨ ਜਿਹੜੇ ਲੰਬੇ ਜਿਹੇ ਹੁੰਦੇ ਆ। ਰਾਤ ਰਹਾਂ ਹਾਂਜੀ, ਹਾਂਜੀ ਰਾਤ ਐਸੇ ਚੱਕਰ ਚ ਬੈਸ ਹੋ ਗੀ ਮੇਰੀ ਓੱਧਰ ਮੈਂ ਕੇਆ ਸਟਫਿੰਗ ਵਾਲੇ ਨਾਨ ਦੇ ਰੇ ਓ ਤੁਸੀ ਯਾ ਸਿੰਪਲ ਦੇ ਰੇ ਓ, ਕੈ ਰੇ ਤੀਹ ਰੁਪੇ ਕੈਂਦਾ ਸਿੰਪਲ ਵਾਲਾ ਐ, ਸਟਫਿੰਗ ਵਾਲਾ ਨੀ ਹੈਗਾ, ਮੈਂ ਖਾ ਆ ਕੀ ਗਲ ਹੋਈ। ਮੈਂ ਕੇਹਾ ਸਟਫਿੰਗ ਵਾਲਾ ਦੋ, ਹਾਂਜੀ-ਹਾਂਜੀ ਸਸਤੀ ਐਂ ਐੱਧਰ।
ਹੂ ਸਾਡੇ ਐੱਧਰ ਤੋ ਓਸ ਦਿਨ ਮਤਲ ਕਿ ਮੇਰੇ ਨਨੰਦ ਦੇ ਬੱਚੇ ਆਏ ਹੋਏ ਸੀ, ਤੋ ਮੈਂ ਮੱਖਨੀ ਦਾਲ ਬਨਾਈ ਸੀ। ਓਨਾਂ ਨੇ ਕੇਆ ਕਿ ਮਾਮੀ ਨਾਨ ਖਾਨੇ ਨੇ, ਮੇਰਾ ਘਾਰ ਤਾ ਬਨਾ ਨੀ ਸਕਦੇ, ਗਰਮੀ ਬੋਤ ਹੈਗੀ ਏ। ਆਪਾਂ ਬਾਰੋਂ ਮੰਗਵਾ ਦੇਨੇ ਆਂ, ਤੁਆਡੇ ਮਾਮੇ ਨੂੰ ਕੈ ਦੇਨੀ ਆਂ। ਫੇਰ ਐ ਲੈਕੇ ਆਏ ਸੀ। ਏਨਾਂ ਦੇ ਕੋਲ ਪੁੱਛਯਾ ਕਿ ਇੱਕ ਨਾਨ ਕਿੰਨੇ ਦੇ? ਕੈਂਦੇ ਇੱਕ ਨਾਨ ਸੌ ਰੁਪੇ ਦਾ ਐ।
ਹੈਂ!
ਸਿੰਪਲ ਨਾਨ ਸੌ ਰੁਪੇ ਦਾ
ਐੱਨਾ ਮੈਂਗਾ
ਯੈਸ, ਤਾਂਈ ਤੇ ਮੈਂ ਕੇਯਾ, ਮੈਂ ਕਾ ਤੁਆਡਾ ਏੱਦਾ ਏਨਾਂ ਸਸਤਾ ਤ੍ਰੀ ਰੁਪੇ ਦਾ ਨਾਨ
ਕੈ ਤੇ ਰੇਆਂ, ਏੱਧਰ ਨਾ ਮਤਲਬ ਕਿ ਹੂੰ, ਉਹ ਥੋੜਾ ਹੈਗਾ, ਮਤਲਬ ਥੋੜਾ ਠੀਕ-ਠਾਕ ਈ ਹੈਗਾ ਰੈਸਟੋਰੈਂਟ ਐਨਾਂ ਨਾ ਵੱਡਾ, ਨਾ ਛੋਟਾ ਅ ਵੱਡੇ-ਵੱਡੇ ਵੀ ਹੈਗੇ ਆ ਇਧਰ, ਵੱਡੇ-ਵੱਡੇ ਵੀ ਮੁਸ਼ਕਿਲ ਤੋਂ ਵੀ ਆ ਸ ਅੱਠ ਰੁਪਏ, ਸੱਤਰ-ਸਾਠ, ਸੱਤਰ ਲਾਸਟ ਪ੍ਰਾਈਜ਼ ਹੈਗਾ।
ਅੱਛਾ-ਅੱਛਾ।
ਹਾਂਜੀ, ਜਿਦੇ ਮਤਲਬ ਕਿ
ਓਕੇ ਅ, ਓਕੇ ਐ ਸ਼ੈਰ ਦੇ ਸਾਬ ਨਾਲ ਹੋ ਜਾਂਦੈ ਨਾ
ਹਾਂਜੀ, ਆ ਵੀ ਗੱਲ ਐ।
ਹੂੰ, ਅੱਜ-ਕੱਲ ਵੈਸੇ ਵੀ ਏਨੀ ਮਹਿਗਾਈ ਹੋ ਗੀ।
ਤਾਂਹੀ ਤਾਂ ਸ਼ਹਿਰ ਚ ਜਾਨ ਦਾ ਨਾ, ਮਤਲਬ ਬਾਹਰ ਜਾਨ ਦਾ ਕਿਤੇ ਦਿਲ ਨੀ ਕਰਦਾ।
ਉਹ ਤਾ ਹੈ ਈ।
ਮਤਲਬ ਕਿ ਹਰ ਚੀਜ਼ ਠੀਕ ਰੇਟ ਤੇ ਮਿਲਦੀ ਆ, ਪ੍ਰਾਈਜ਼ ਵੀ ਮਤਲਬ ਠੀਕ ਏ। ਹਰ ਚੀਜ਼ ਦਾ ਬਾਹਰ ਜਾਈਏ ਤੇ ਕੋਈ ਆ ਆਖੀਏ ਬਈ ਐਨੇ ਦੀ ਆ ਚੀਜ਼ ਐ, ਅਸੀ ਆ ਕਹਿੰਦੇ ਆ ਸਾਡੇ ਓਧਰ ਤਾਂ ਐਨੇ ਦੀ ਮਿਲਦੀ ਐ। ਓਨੇ ਸਿੱਧਾ ਕਹਿਣੈ, ਤੁਸੀ ਓਧਰ ਈ ਲੈ ਲੋ।
ਸਈ ਹੇ, ਹਾਂ ਫੇਰ ਓ ਐਈ ਜਵਾਬ ਈ ਦੇਗਾ। ਤੁਹਾਨੂੰ ਐਥੋ ਚੀਜ਼ ਮੈਂਗੀ ਮਿਲਦੀ ਏ, ਤੇ ਜਿੱਧਰੋ ਸਸਤੀ ਮਿਲ ਰੀ, ਓਧਰੋਂ ਲੈਲੋ ਤੁਸੀ।
ਹਾਂ, ਓਹੀ ਤਾ ਗੱਲ ਐ, ਮੈਂ ਕਾ ਫੇਰ ਦੁਬਾਰਾ ਜਾਵਾਂ ਮੈਂ ਓਥੇ ਮਲਤਬ ਮੈਂ ਏਨੀ ਦੂਰੋਂ ਆਯਾ ਮੈਂ ਫੇਰ-ਫੇਰ ਜਾਵਾਂ ਭੁੱਖਾ ਜਾਵਾਂ ਯਾਂ ਤੂੰ ਖਵਾ ਦੇ ਯਾਰ
ਕੋਈ ਗੱਲ ਨੀ ਦਾ ਵੀ ਰੁਪਏ ਵਿੱਚ ਕੁਛ ਨੀ ਹੁੰਦਾ
ਹਾਂਜੀ-ਹਾਂਜੀ। ਦਾ ਵੀ ਵੈਸੇ ਕੈਂਦੇ ਅਸੀ ਦੱਸ ਵੀ ਚ ਕੁਛ ਨੀ ਹੁੰਦਾ, ਪਰ ਦਞਸ, ਵੀ-ਵੀ, ਕਰਦੇ-ਕਰਦੇ ਤੇ ਪਤਾ ਨੀ ਕਿੰਨੇ ਹੋ ਜਾਂਦੇ ਆ
ਤੇ ਫੇਰ ਆਪਨਾ ਈ ਨੁਕਸਾਨ ਐ, ਕਹਿੰਦੇ ਜਦੋਂ ਆਪਾਂ ਘਰ ਦੇ ਨੀ ਖਾਵਾਂਗੇ ਤੇ ਫੇਰ ਬਾਰ ਦਾ ਤਾ ਖਾਨਾ ਈ ਪਏਗਾ। ਫੇਰ ਸਵਾਦ ਵੀ ਦੇਖਨੈ ਫੇਰ ਪੈਸੇ ਦੇਖ ਲੋ ਜਾ ਸਵਾਦ ਵੇਖ ਲੋ। ਅਗਰ ਪੈਸਾ ਦੇਖਨੈ ਤੇ ਫੇਰ ਘਾਰ ਦੇ ਜੋ ਚੀਜ਼ ਬਨੀ ਓ ਖਾ ਕੇ ਪਰੇ ਹੋਵੋ ਅਗਰ ਨਈ ਵੇਖਨਾ ਤਾ ਫੇਰ ਬਾਹਰ ਜਾਓ ਜੋ ਮਰਜ਼ੀ ਖਾਓ, ਪੀਓ ਐਸ਼ ਕਰੋ।
ਹੋਰ ਕੀ, ਹੂੰ। ਹੋਰ ਸੁਨਾਓ, ਹੋਰ ਸਭ ਵਧੀਐ ਮੌਸਮ ਕਿੱਦਾ ਦਾ ਹੋ ਰੈ।
ਮੌਸਮ ਹੁਣ ਤਾਂ ਧੁਪ ਨਿਕਲ ਗਈ ਇੱਧਰ ਵੀ।
ਅੱਛਾ ਸਾਢੇ ਇਧਰ ਤੋਂ। ਮੌਸਮ ਸਹੀ ਹੋ ਰਿਹਾ ਐਵੇਂ ਲੱਗਦਾ ਜਿਵੇਂ ਮੀਹ ਆਏਗਾ। ਆਇਆ ਤਾਂ ਨਹੀਂ ਬਟ ਸਵੇਰ ਦਾ ਮੌਸਮ ਨਵੇਂ ਹੋਇ। ਲੇਕਿਨ ਕੱਚੇ-ਕੱਚੇ ਧੁੱਪ ਨਿਕਲੇ ਪਏ,
ਜੀ ਹਾਂਜੀ ਐਵੇਂ ਹੀ ਹੋ ਰਿਹਾ ਸੇਮ ਮਤਲਬ ਧੁੱਪ ਆ ਰਹੀ ਹੈ ਜਾ ਰਹੀ ਹੈ ਧੁੱਪ ਆ ਰਹੀ ਹੈ ਜਾ ਰਹੀ ਹੈ। ਟਿਕ ਨੀ ਰੀ।
ਸਹੀ ਹੈ ਨਾ ਮੀਂਹ ਆ ਜਾਏ ਤੋ ਅੱਛਾ ਹੈ ਨਾ ਮੌਸਮ ਵੀ ਸਹੀ ਰਹੇਗਾ।
ਕੱਲ ਤਾਂ ਮੀਂਹ ਪਇਆ ਇੱਧਰ ਪੂਰਾ ਮਤਲਬ ਕਿ ਦੋ ਤਿੰਨ ਘੰਟੇ ਪਿਆ ਆਰਾਮ ਨਾਲ।
ਅੱਛਾ-ਅੱਛਾ ਸਾਡੇ ਵੀ ਆਇਆ ਸੀ। ਸ਼ਾਇਦ ਰਾਤੀ ਵੀ ਆਇਆ ਹੈਗਾ ਪਤਾ ਨੀ ਲੱਗਿਆ। ਸਵੇਰੇ ਤਾਂ ਆਇਆ ਸੀ ਕੱਲ ਥੋੜ੍ਹਾ ਬਹੁਤ ਆਇਆ ਸੀ ਇੰਨਾ ਤੇਜ਼ ਨਹੀਂ ਆਇਆ ਸੀ। ਮਤਲਬ ਕਿ ਪੰਜ-ਦਸ ਮਿੰਟ ਆਏ ਸੀ ਫੇਰ ਉਸ ਤੋਂ ਬਾਅਦ ਈ ਬੰਦ ਈ ਹੋ ਗਿਆ ਸੀ।
ਹਾਂਜੀ।
ਸਈ ਏ ਥੋੜਾ ਬਾਰਿਸ਼ ਆ ਜਾਏ ਤਾਂ ਮੌਸਮ ਅੱਛਾ ਹੋ ਜਾਂਦਾ।
ਹਾਂ ਓ ਠੰਡਾ ਜਾ ਹੋ ਜਾਂਦੈ ਥੋੜਾ ਨਾ।
ਹੂੰ।
ਥੋੜਾ ਮਤਲਬ ਕਿ ਚੈਨ ਵੀ ਮਿਲ ਜਾਂਦੈ ਪੱਖਿਆਂ ਨੂੰ, ਕੂਲਰਾਂ ਨੂੰ। ਵਰਨਾ ਮੋਟਰ ਐਨੀ ਹੀਟ ਹੋ ਜਾਂਦੀ ਏ ਨਾ ਏਨਾਂ ਦੀ।
ਕਿ ਬਾਰਿਸ਼ ਆਂਦੀ ਏ ਫੇਰ ਉਮਸ ਹੋ ਜਾਂਦੀ ਏ, ਕੂਲਰ ਤੋਂ ਉਵੇਂ ਈ ਮਤਲਬ ਕਿ ਉਵੇਂ ਹੋ ਜਾਂਦੇ ਨੇ ਮਤਲਬ ਕਿ ਸਰੀਰ ਨੂੰ ਚਿਪ-ਚਿਪ ਕਰਨ ਲੱਗ ਜਾਂਦੇ ਨੇ। ਏ ਸੀ ਥੱਲੇ ਬੌ ਫਿਰ। ਹੂੰ, ਏ ਸੀ ਥੱਲੇ ਬੌ ਫਿਰ।
ਕੱਲ ਬਾਰਿਸ਼ ਆਈ 'ਤੇ ਕੱਲ ਮੈਂ ਕੂਲਰ ਲਾਣ ਦੀ ਕੋਸ਼ਿਸ਼ ਕੀਤੀ ਰਾਤੀ ਗਿਆਰਾਂ ਵਜੇ, ਓ ਮੇਤੋਂ ਗ਼ਲਤ ਲਾਗੀ ਤਾਰਾ ਓ ਪਟਾਕਾ ਮਾਰ ਗਿਆ।
ਧਿਆਨ ਕਿੱਥੇ ਸੀ ਸਾਡਾ?
ਮੈਂ ਫੋਨ ਚਲਾ ਰੇਆ ਸੀ ਫੋਨ ਚਲਾਂਦਾ-ਚਲਾਂਦਾ ਤਾਰ ਲਾਈਆ।
ਹਾਂ ਉਲਟੀ-ਸਿੱਧੀ ਤਾਰ ਲਾਤੀ ਹੋਣੀ ਹਨਾ।
ਹਾਂ ਓ ਪਤਾ ਨੀ ਦੋਨੇ ਕੱਠੀਆਂ ਜੁੜਗੀਆ, ਪਤਾ ਨੀ ਅਲੱਗ-ਅਲੱਗ ਸੀ।
ਯਾ ਉੱਪਰ-ਥੱਲੇ ਲਗਾਤੀ ਹੋਣੀ ਏਨੇ ਪਲੱਗ ਦੇ।
ਪਤਾ ਨੀ ਕੀ ਉਇਆ ਦੋ-ਦੋ ਦਾ ਚੱਲ ਈ ਨੀ ਰੇਆ ਹੁਣ। ਮਿਸਤਰੀ ਬਲਾਇਆ ਮੈਂ ਕੈ ਰੇਆ ਆ ਰੇਆ ਘੰਟੇ 'ਚ ਈ ਘੰਟੇ 'ਚ ਸਵੇਰ ਦਾ ਈ ਏਹੀ ਕੈ ਰੇਆ।
ਅੱਛਾ ਉੱਪਰ ਸੌਂਦੇ ਓ ਕੇ ਤੁਸੀਂ?
ਹਾਂਜੀ-ਹਾਂਜੀ ਉੱਪਰ ਸੌਂਦਾ ਕਈ ਵਾਰ ਨੀਚੇ ਚਲਾ ਜਾਂਦਾ।
ਕੇ ਅਵਾ ਆਂਦੀਆਂ ਨੇ ਨਾ ਉੱਪਰ, ਤਾਜ਼ੀ ਹਵਾ ਮਿਲਦੀ ਏ ਫੇਰ।
ਉੱਪਰ ਕਮਰੇ 'ਚ ਲਾਈਏ ਤਾਂ ਪੂਰੇ ਕਮਰੇ 'ਚ ਈ ਹੂਮਸ ਹੋ ਜਾਂਦੀ ਏ ਮਤਲਬ ਕਿ ਇੱਕ ਮਿੰ ਟ ਵੀ ਕੂਲਰ ਦੀ ਹਵਾ ਨਾ ਲੱਗਿਆ ਐ ਲੱਗਦਾ ਜੀ ਪਤਾ ਨੀ ਕਿੱਥੇ ਪਾ ਦੇਆ ਭੱਟੀ 'ਚ।
ਹਾਂ ਐ ਤਾਂ ਹੈ ਈ, ਕੂਲਰ ਨੂੰ ਵੀ ਏਅਰ ਚਾਈਦੀ ਹੁੰਦੀ ਏ ਨਾ।
ਹਾਂ ਕੂਲਰ ਨੂੰ ਬਾਰ ਦੀ ਏਅਰ ਚਾਈਦੀ ਏ ਨਾ ਜੇੜੀ ਖਾ ਮਤਲਬ ਲਾ ਕੇ ਏਧਰੋਂ ਮਾਰ ਸਕੇ ਦੂਰ ਬਾਰ ਨੂੰ। ਉਨੂੰ ਅੰਦਰੋਂ ਅੰਦਰ ਗਰਮ ਹਵਾ ਲੈਣੀ ਆ।
ਹਾਂ ਇਸ ਤੋਂ ਵਧੀਆ, ਉਪਰ-ਉਪਰ ਛੱਤ 'ਤੇ ਲਗਾਓ ਫੇਰ ਵਧੀਆ ਵਾਰੀ ਦੇਗਾ ਫੇਰ।
ਹਾਂਜੀ-ਹਾਂਜੀ।
ਹੂੰ।
ਰਾਤ ਦਾ ਕੀ ਪਲੈਨ ਐ?
ਮਤਲਬ।
ਰਾਤ ਦਾ ਕੀ ਬਣਾਨੈ, ਕੀ ਬਣਾਣਾ ਅੱਜ?
ਅੱਜ ਹਜੇ ਤਾਂ ਕੁਛ ਪਤਾ ਈ ਨੀ ਹੈਗਾ ਹੁਨੇ ਤੋਂ ਸ਼ਾਮ ਦਾ ਚਾ ਨਾਸ਼ਤਾ ਏ ਪੀਤਾ।
ਅੱਛਾ ਜੀ, ਐਸੇ ਨਾਲ ਈ ਸਾਰ ਲੈਣਾ ਮੇਰੇ ਖਿਆਲ ਤੋਂ।
ਨਈ-ਨਈ ਐਨੇ ਓ ਵੀ ਨੀ ਏਗੈ ਜੇੜੇ ਏਸ ਚੀਜ਼ ਨਾਲ ਏ ਸਾਰ ਲਾਂਗੇ, ਬਣਾਵਾਂਗੇ।
ਨਈ ਮੇਰੇ ਜੇਆ ਆਲਸੀ ਹੋਏ ਨਾ ਮੈਂ ਤਾਂ ਫੇਰ ਮਗਰ ਕੋਈ ਨੀ। ਮਖਾ ਖਾ ਲਿਆ ਨਾ ਹੁਣ, ਹੁਣ ਕੱਲ ਖਾਵਾਂਗਾ।
ਹਾਂ ਸਈ ਏ।
ਮੈਂ ਸਵੇਰ ਦਾ ਆਹੀ ਸੋਚ ਰੇਆ ਮਖਾਂ ਚੱਲਦਾ-ਚੱਲਦਾ ਲੈ ਕੇ ਆਵਾਂ ਕੁਛ ਮਤਲਬ ਕਰਦੇ-ਕਰਦੇ ਪੰਜ ਵੱਜ ਗੇ। ਹੁਣ ਗਿਆ, ਮਤਲਬ ਆਲਸੀ ਬੋਤ ਆਂਦੈ।
ਹਾਂ ਸਵੇਰ ਦਾ ਕੁਛ ਖਾਧਾ ਨੀ ਹੋਇਆ ਕੇ ਤੁਸੀਂ?
ਹਾਂਜੀ-ਹਾਂਜੀ ਹੁਣੇ ਖਾ ਕੇ ਆਇਆ ਬਸ ਜਸਟ ਨਾ
ਸੁਨੋ ਤੂਆਨੂੰ ਭੁੱਖ ਨੀ ਲੱਗਦੀ?
ਭੁੱਖ ਤਾਂ ਲਾੱਗ ਰੀ ਸੀ, ਮੈਂ ਸੋਚ ਰੇਆ ਸੀ ਕੌਨ ਉੱਠ ਉਠੇਗਾ, ਕੌਨ ਨਾਏਗਾ ਬਾਲ ਐਨੇ ਵੱਡੇ-ਵੱਡੇ ਹੋਏ ਪੇਏਨ, ਮਤਲਬ ਕਿ ਜੇ ਨਾ ਨਾਵਾਂ, ਨਾ ਬਾਲ ਕੰਘੀ ਮਾਰਾ ਤੇ ਮ ਮਤਲਬ ਐਵੇਂ ਲੱਗਦੈ, ਪਤਾ ਨੀ ਕਿੱਥੇ ਉੱਠ ਕੇ ਆ ਗੇਆ।
ਚਲੋ ਠੀਕ ਐ ਨਾ, ਮੈਨੂੰ ਪਿੱਛੋਂ ਕੋਲ ਆਂਦੈ, ਆ ਰੇਆ ਮੈਂ ਤੂਆਨੂੰ ਕਰਨੀ, ਸਸ਼੍ਰੀ ਕਾਲ।